ਹੈਲੋ, ਸਾਸਰੀ ਕਾਲ। ਸਾਸਰੀ ਕਾਲ ਜੀ ਹੋਰ ਕੀ ਹਾਲ ਚਾਲ ਐ?
ਵਧੀਆ ਜੀ ਤੁਸੀਂ ਸੁਣਾਓ?
ਠੀਕ ਐ ਜੀ ਸਾਡਾ ਅੱਜ ਦਾ ਟੋਪਿਕ ਹੈਗਾ ਰੋਜ਼ਾਨਾ ਜੀਵਨ। ਆਂ ਉਸ ਬਾਰੇ, ਕੁਛ ਤੁਸੀਂ ਮੈਨੂੰ ਦੱਸੋਗੇ ਵਿਸਥਾਰ ਨਾਲ।
ਹਾਂਜੀ ਰੋਜ਼ਾਨਾ ਜੀਵਨ ਮੈਂ ਆਪਣਾ ਰੋਜ਼ਾਨਾ ਜੀਵਨ ਤੁਹਾਨੂੰ ਦੱਸਦੀ ਆ। ਮੈਂ ਸਵੇਰੇ ਉੱਠਦੀ ਹਾਂ ਜਦੋਂ ਉੱਠਦੀ ਹਾਂ ਕਈ ਵਾਰੀ ਜੇ ਲੇਟ ਹੋ ਜਾਵਾਂ ਉੱਠਣ ਤੇ ਫਿਰ ਮੈਂ ਸਿੱਧਾ ਮੀਟਿੰਗ ਹੀ ਜੁਆਇਨ ਕਰਦੀ ਹਾਂ ਆਪਣੀ ਗਿਆਰਾਂ ਵਜੇ ਜੇ ਓ ਉੱਠ ਜਾਵਾਂ ਫੇਰ ਮੈਂ ਸਵੇਰੇ ਦਾਲ ਚੀਨੀ ਦਾ ਪਾਣੀ ਪੀਂਨੀ ਆ। ਥੋੜ੍ਹੀ ਦੇਰ ਵੋਕ ਕਰਦੀ ਆ ਪੌਦਿਆਂ ਨੂੰ ਪਾਣੀ ਦਿੰਨੀ ਆ। ਹਾਂ-ਹਾਂ ਉਸ ਤੋਂ ਬਾਅਦ ਮੰਮਾ-ਪਾਪਾ ਨਾਲ ਬੈਠ ਕੇ ਨਿਊਜ਼ ਡਿਸਕਸ ਕਰਦੀਆਂ ਜਿਹਦੇ 'ਚ ਉਹਨਾ ਨੂੰ ਕੋਈ ਇੰਟਰਸਟ ਨੀ ਹੁੰਦਾ।
ਹਾਂਜੀ।
ਉਸ ਤੋਂ ਬਾਅਦ, ਫੇਰ ਮੈਂ ਲੈਪਟੋਪ ਖੋਲ੍ਹ ਕੇ ਤੇ ਜਪਜੀ ਸਾਹਿਬ ਦਾ ਪਾਠ ਲਗਾ ਕੇ ਨਾਲ ਚੌਪਈ ਸਾਹਿਬ ਤੇ ਸ਼ਬਦ ਆ ਫਿਰ ਕਰ ਬੈਸੋ ਹਰਜਨ ਪਿਆਰੇ, ਉਹ ਸੁਣ ਕੇ ਮੈਨੂੰ ਐਨਰਜੀ ਜੀ ਵਧੀਆ ਬਹੁਤ ਮਿਲਦੀ ਏ ਬੜਾ ਵਧੀਆ ਮਾਹੌਲ ਬਣ ਜਾਂਦਾ ਫੇਰ ਮੈਂ ਆਪ ਆਪਣਾ ਕੰਮ ਸ਼ੁਰੂ ਕਰਦੀ ਆਂ। ਕੰਮ ਸ਼ੁਰੂ ਕਰਕੇ ਕੇ ਤੇ ਬਸ ਫੇਰ ਕੰਮ ਕਰਦੇ-ਕਰਦੇ ਮੈਨੂੰ ਬਲੈਕ ਕੌਫੀ ਦੀ ਬੜੀ ਲੋੜ ਹੁੰਦੀ ਆ ਨਾਲ, ਕੁਛ ਬ੍ਰੇਕਫਾਸਟ ਹੈਲਦੀ ਖਾਣਾ ਪਸੰਦ ਕਰਦੀ ਆ। ਫਿਰ ਉਹਦੇ ਚ ਜਾਂ ਪੋਹੇ ਹੁੰਦੇ ਆ, ਓਟਸ ਹੁੰਦਾ ਆ ਜਾਂ ਫਿਰ ਔਵਰਨਾਈਟ ਓਟਸ ਮੈਂ ਜ਼ਿਆਦਾ ਪ੍ਰੈਫਰ ਕਰਦੀ ਹਾਂ ਫਰੂਟਸ ਦੇ ਨਾਲ। ਉਹਦੇ 'ਚ ਕੋਕੋ ਪਾਊਡਰ ਪਾ ਕੇ ਚਾਕਲੇਟ ਵਾਲਾ ਵੀ ਓਟਸ। ਮੀਲ ਲੈ ਲੈਂਦੀ ਹਾਂ ਫੇਰ ਆਪਣਾ ਫੁੱਲ ਔਨ ਵਰਕ ਹੁੰਦਾ ਆ ਗਿਆਰਾਂ ਵਜੇ ਮੇਰੀ ਮੀਟਿੰਗ ਹੁੰਦੀ ਹੈ, ਮੀਟਿੰਗ ਤੋਂ ਬਾਅਦ ਫਿਰ ਮੇਰੇ ਕੰਮ ਹੁੰਦੇ ਆ, ਮਤਲਬ ਕੰਮ ਇਜ ਲਾਈਕ ਸਾਰਾ ਦਿਨ ਮੈਂ ਬਸ ਲੈਪਟੋਪ ਤੇ ਬੈਠੀ ਕੰਮ ਹੀ ਕਰ ਰਹੀ ਆ ਕਦੀ ਪੀ ਐਚ ਡੀ ਦਾ ਕਰ ਰਹੀ ਆ ਕਦੀ ਇਹਦਾ ਆਪਣਾ ਕੁੱਕੂ ਟੀ ਵੀ ਦਾ ਕਰ ਰਹੀ ਆ। ਕਦੀ ਰਿਕੋਡਿੰਗਸ ਕਰ ਰਹੀ ਆ ਬਸ ਆਹੀ ਮੇਰੀ ਲਾਈਫ ਹਾਂ ਹੋਰ ਮੇਰੀ ਲਾਈਫ 'ਚ ਕੁਛ ਐਕਸਾਈਟਿੰਗ ਨੀ ਆ ਹਾਂਜੀ।
ਵਧੀਆ ਗੱਲ ਹੈ ਜੀ, ਹਾਂਜੀ ਜਿੰਨਾ ਦੱਸਿਆ ਬਹੁਤ ਸੋਹਣਾ ਦੱਸਿਆ ਤੁਸੀਂ ਵਧੀਆ ਲੱਗਾ ਹਾਂਜੀ, ਚਲੋ ਇਸੇ ਤਰਾਂ ਹੀ ਆਪਣੇ ਆਪ ਨੂੰ ਬਿਜੀ ਹਾਂਜੀ।
ਹਾਂਜੀ- ਹਾਂਜੀ ਹਾਂਜੀ, ਬੀਜੀ ਰੱਖਣਾ ਬੰਦੇ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਤੇ, ਅਹ ਕਦੀ ਕਦਾ ਹੀ ਮਹੀਨੇ ਚ ਛੇ ਵਾਰ ਮੇਰੀ ਡਿਊਟੀ ਹੁੰਦੀ ਆ ਆਲ ਇੰਡੀਆ ਰੇਡੀਓ। ਤੇ ਉੱਥੇ ਵੀ ਜਾਣਾ ਹੁੰਦਾ ਆ, ਫੇਰ ਉਹਦੀ ਵੀ ਤਿਆਰੀ ਕਰਨੀ ਹੁੰਦੀ ਹੈ, ਉਹ ਕਈ ਵਾਰ ਮੇਰੀ ਮੌਰ ਨਿੰਗ ਹੁੰਦੀ ਆ ਤੇ ਕਈ ਵਾਰੀ ਈਵਨਿੰਗ ਹੁੰਦੀ ਆ, ਮਾਰਨਿੰਗ ਹੁੰਦੀ ਆ- ਸਵੇਰੇ ਪੰਜ ਵੀਹ ਤੋਂ ਲੈ ਕੇ ਅ ਇੱਕ ਇੱਕ ਵਜੇ ਤੱਕ, ਤੇ ਈਵਨਿੰਗ ਹੁੰਦੀ ਆ ਚਾਰ ਵੀਹ ਤੋਂ ਲੈ ਕੇ ਗਿਆਰਾਂ ਵਜੇ ਤੱਕ ਸੋ ਜਦੋਂ ਮੇਰੀ ਉਹ ਡਿਊਟੀ ਲੱਗੇ ਫੇਰ ਮੇਰਾ ਰੋਜ਼ਾਨਾ ਜੀਵਨ ਚੇਂਜ ਹੋ ਜਾਂਦਾ। ਫੇਰ ਮੈਨੂੰ ਚਾਰ, ਸਾਢੇ ਚਾਰ ਵਜੇ ਉੱਠਣਾ ਪੈਂਦਾ ਹੈ ਅੱਧੀ ਨੀਂਦ ਫੇਰ ਏ ਉੱਧਰ ਜਾਣਾ ਪੈਂਦਾ ਰੇਡੀਓ ਡਿਊਟੀ ਕਰਨ।
ਹਾਂਜੀ ਉਹੀ ਮੈਂ ਵਿੱਚ ਗੱਲ ਤੁਹਾਡੀ ਟੋਕਦੀ ਪਈ ਹਾਂ, ਮੈਂ ਵੀ ਇਹੀ ਸੋਚਦੀ ਪਈ ਸੀਗੀ ਤੁਸੀਂ ਮਤਲਬ ਆਪਣੇ ਆਪ ਨੂੰ ਫੇਰ ਟਾਈਮ ਕਿਸ ਤਰਾਂ ਹੈ ਨਾ, ਦੇਵ ਪਾਉਂਦੇ ਹੋ ਆਪਣੇ ਜਿੱਦਾਂ ਕਈ ਵਿੱਚ ਲੜਕੀਆਂ ਦੀਆਂ ਹੁੰਦੀਆਂ ਹਨਾ। ਖਵਾਹਿਸ਼ਾਂ ਕਿ ਅਸੀਂ ਆਹ ਕਰ ਲਈਏ ਪ੍ਰੋਪਰ ਸੋਣਾ ਸਭ ਕੁਛ ਨਾ ਕਿਉਂਕਿ ਲਾਈਫ ਬਹੁਤ ਤੁਹਾੜੀ ਬਿਜੀ ਹੈ ਬਹੁਤ ਜ਼ਿਆਦਾ।
ਹੂੰ ਮਤਲਬ ਪਤਾ ਹੀ ਨਹੀਂ ਲੱਗਦਾ ਕਦੋਂ, ਕਿੱਥੇ, ਕੀ ਆ ਫੇਰ ਜੇ ਆਪਣਾ ਬਿਜ਼ਨਸ ਜਦੋਂ ਬੰਦੇ ਨੇ ਡਿਵਲਪ ਕਰਨਾ ਹੋਵੇ, ਤੇ ਬੰਦੇ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ, ਉਹ ਤਾਂ ਹੈ ਹੀ ਹੈ, ਮੇਰਾ ਇਹ ਆ ਕਿ ਮੈਨੂੰ ਲਾਈਕ ਇੱਕ ਮੈਂ ਖੁਸ਼ ਵੀ ਹੁੰਦੀ ਹਾਂ ਜ਼ਿਆਦਾ ਕੰਮ ਕਰਕੇ ਕਿਉਂਕਿ ਫੇਰ ਮੇਰੇ ਕੋਲ ਨਾ, ਫਜ਼ੂਲ ਦੀਆਂ ਗੱਲਾਂ ਕਰਨ ਦਾ, ਫਜ਼ੂਲ ਦੀਆਂ ਗੱਲਾਂ ਸੁਣਨ ਦਾ, ਵਕਤ ਬਚਦਾ ਹੀ ਨਹੀਂ ਹੈ। ਮੈਂ ਆਪਣੇ ਪੇਰੈਂਟਸ ਨੂੰ ਵੀ ਇਹੀ ਕਹਿੰਦੀ ਹਾਂ। ਕੁਛ ਨਹੀਂ ਰੱਖਿਆ ਗੱਲਾਂ -ਗੁੱਲਾਂ ਚ ਜਿੰਨਾ ਕੰਮ ਹੋ ਸਕੇ ਬੋਡੀ ਤੋਂ ਕਰੋ, ਹਾਂ ਆਪਣੀ ਬੋਡੀ ਦਾ ਮੈਂ ਇੱਕ ਚੀਜ਼ ਕਹਿੰਣੀ ਆ ਮੈਂ ਐਕਸਸਾਈਜ ਜਿਵੇਂ ਕਹਿੰਦੇ ਆ ਅੰਗਰੇਜ਼ੀ ਚ ਕਹਾਵਤ ਆ ਕੇ ਔ ਐਕ- ਐਕਸਸ ਔਫ ਫਵਰੀਥਿੰਗ ਇਜ਼ ਬੈਡ ਮਤਲਬ ਲੋੜ ਨਾਲੋਂ ਜ਼ਿਆਦਾ ਚੀਜ਼ਾਂ ਵੀ ਨਾ ਇਨਸਾਨ ਨੂੰ ਖਰਾਬ ਕਰ ਦਿੰਦੀਆਂ, ਮੇਰੇ ਨਾ ਕਈ ਵਾਰੀ ਏਦਾਂ ਹੁੰਦਾ ਹੈ ਕਿ ਲਾਈ- ਮੈਂ ਜੇ ਹੁਣ ਕੀਏਟਿਵ ਕੰਮ ਆ ਮੇਰਾ ਮੈਂ ਸਕ੍ਰਿਪਟ ਲਿਖਦੀ ਪਈ ਆ ਮੇਰਾ ਦਿਲ ਨਹੀਂ ਕਰ ਰਿਹਾ ਕਰ੍ਰੀਏਟਿਵ ਕੰਮ ਏਦਾਂ ਨਹੀਂ ਹੁੰਦਾ ਲਾਈਕ, ਚਲੋ ਬਹਿ ਗ ਜੀ ਤਿੰਨ ਘੰਟਿਆਂ ਚ ਮੂਕਾ ਤਾਂ। ਅੱਠ ਘੰਟੇ ਲਾ ਲਏ, ਦਸ ਘੰਟੇ ਲਾ ਲਏ, ਮੇਰੇ ਕੋਲ ਹੁਣ ਦੋ ਸੀਰੀਅਲਾਂ ਦੀਆਂ ਸਕ੍ਰਿਪਟਾਂ ਪਈਆਂ। ਜਿਹੜੀਆਂ ਹਿੰਦੀ 'ਚ ਨੇ ਤੇ ਮੈਂ ਪੰਜਾਬੀ 'ਚ ਟਰਾਂਸਲੇਟ ਕਰਨੀਆਂ, ਉਹ ਡਾਇਲੋਗ ਲਿਖਣੇ ਆ ਤੇ ਕਈ ਵਾਰੀ ਜੇ ਮੇਰਾ ਮੂਡ ਬਣ ਗਿਆ ਤਾਂ ਮੈਂ ਅੱਠ ਵਜੇ ਲੱਗ ਕੇ, ਦੋ- ਤਿੰਨ ਵਜੇ ਤੱਕ ਖ਼ਤਮ ਕਰਕੇ ਸੋ ਜਾਂਗੀ ਫੇਰ ਸਵੇਰੇ ਉੱਠਾਂਗੀ ਮਤਲਬ, ਮੇਰੀ ਲਾਈਫ ਲਾਈਕ ਕਿ ਕਦੀ ਇੱਧਰ- ਕਦੀ ਉਧਰ, ਕਦੀ ਇੱਧਰ- ਕਦੀ ਉੱਧਰ। ਹੁਣ ਮੈਨੂੰ ਇਹ ਟੈਂਸ਼ਨ ਹੋ ਰਹੀ ਹੈ ਮੇਰੇ ਕੋਲ ਦੋ ਸਕ੍ਰਿਪਟਾਂ ਪਈਆਂ, ਇੱਕ ਮੈਂ ਤਿੰਨ ਵਜੇ ਤੱਕ ਖਤਮ ਕਰਾਂਗੀ, ਦੂਜੀ ਮੈਂ ਅੱਠ ਵਜੇ ਤੱਕ ਖ਼ਤਮ ਕਰਾਂਗੀ, ਗਿਆਰਾਂ ਵਜੇ ਦੀ ਮੀਟਿੰਗ ਅਟੈਂਡ ਕਰਕੇ ਸੋਵਾਂਗੀ, ਫੇਰ ਸ਼ਾਮ ਦੀ ਕੱਲ ਮੇਰੀ ਰੇਡੀਓ ਡਿਊਟੀ ਆ। ਚਲੋ ਕੱਲ ਫਰਾਈਡੇ ਆ, ਇਸ ਚੀਜ਼ ਦੀ ਖੁਸ਼ੀ ਵੀ ਆ ਕਿਉਂਕਿ ਸੈਟਰਡੇ- ਸੰਡੇ ਫੇਰ ਛੁੱਟੀ ਮਿਲ ਜਾਂਦੀ। ਬੰਦੇ ਨੂੰ, ਹਾਂ ਪਰ ਉਹ ਚ ਵੀ ਕੋਈ ਨਾ ਕੋਈ ਕੰਮ ਨਿਕਲ ਆਉਂਦਾ, ਮੇਰਾ। ਹਾ। ਹਾਂਜੀ- ਹਾਂਜੀ ਤੁਹਾਡੀ ਕੀ ਰੂਟੀਨ ਹੈ? ਮੇਰੀ ਤਾਂ ਰੂਟੀਨ ਆ ਮੈਂ ਤਾਂ ਵੈਸੇ ਹਾਓਸ ਵਾਈਫ ਹੀ ਆ, ਹਾਂਜੀ- ਹਾਂਜੀ।
ਤਾਂ ਮਤਲਬ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਮਹਾਰਾਜ ਦਾ ਨਾਮ ਲੈਣਾ ਹੀ ਹੁੰਦਾ ਵੈ ਹਾਂਜੀ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਬੱਚਿਆਂ ਦਾ ਖਾਣਾ ਸਾਰਾ ਕੁਛ ਦੇਖਣਾ ਪੈਂਦਾ ਖੁਦ ਹੀ ਹਾਂਜੀ ਉਹਨਾਂ ਨੂੰ ਹਰ ਇੱਕ ਚੀਜ਼ ਦੇਖਣੀ ਪੈਂਦੀ ਮਾਵਾਂ ਦਾ ਤੁਹਾਨੂੰ ਪਤਾ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਵੇ
ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਨਹੀਂ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਘਰ ਦੇ ਸਾਰੇ ਕੰਮ ਕਰਨੇ ਆ ਈਚ ਐਂਡ ਐਵਰੀਥਿੰਗ ਕਰਨਾ ਇਹ ਚੀਜ਼ਾਂ ਬੜੀਆਂ ਮੈਨੂੰ ਨਾ ਉਹਨਾਂ ਲੋਕਾਂ ਤੇ ਬਹੁਤ ਗੁੱਸਾ ਚੜਦਾ ਆ ਜਿਹੜੇ ਲੋਕ ਕਹਿੰਦੇ ਆ ਹਾਊਸ ਵਈਫਆ ਕੰਮ ਕੀ ਕਰ ਰਹੀਆ ਤੁਸੀਂ ਇੱਕ ਦਿਨ ਉਹਨਾਂ ਦੀ ਜ਼ਿੰਦਗੀ ਜੀ ਕੇ ਦੇਖੋ ਤੁਹਾਨੂੰ ਪਤਾ ਲੱਗੇ ਹਾਂ ਮੈਂ ਹੁਣ ਜੇ ਤਾਂ ਇੰਨੇ ਕੰਮ ਕਰਦੀ ਹਾਂ ਲਾਈਕ ਉਹ ਇਸ ਕਰਕੇ ਗੱਲ ਬਣਨੀ ਆ ਕਿਉਂਕਿ ਮੈਂ ਇਸ ਵਕਤ ਅਨਮੈਰਿਡ ਹਾਂ ਮੇਰੇ ਸਿਰ ਤੇ ਹਜੇ ਕੋਈ ਖਾਸ ਜਿੰਮੇਵਾਰੀ ਨਹੀਂ ਹੈ ਮੈਂ ਸਿਰਫ ਉੱਠ ਤੇ ਮੈਂ ਸਿਰਫ ਦਿਨ ਦੀ ਦੋ ਚੀਜ਼ਾਂ ਬਣਾਉਂਦੀ ਹਾਂ ਇੱਕ ਦਾਲਚੀਨੀ ਦਾ ਪਾਣੀ ਤੇ ਓਵਰਨਾਈਟ ਟ ਉਹ ਵੀ ਰਾਤੀ ਮੈਂ ਭਗੋ ਕੇ ਰੱਖ ਦਿੰਦੀ ਹਾਂ ਉਹਨੂੰ ਦਸ ਮਿੰਟ ਲੱਗਦੇ ਉਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਪਰ ਜਦੋਂ ਮੈਂ ਤੁਸੀਂ ਬਿਲੀਵ ਨੀ ਕਰੋਗੇ ਮੈਂ ਰਿਸਰਚ ਵਿਜਿਟ ਤੇ ਗਈ ਸੀ ਵਰਸਾ ਪੋਲੈਂਡ ਤੇਈ ਦਿਨਾਂ ਲਈ ਅਤੇ ਉਹ ਉੱਥੇ ਜਦੋਂ ਮੈਨੂੰ ਸਾਰਾ ਕੁਝ ਏ ਟੂ ਜੀ ਆਪ ਕਰਨਾ ਪਿਆ ਨਾ, ਕੰਮ ਮੈਨੂੰ ਉਦੋਂ ਨਾਨੀ ਮਾ ਚੇਤੇ ਤੇ ਹਾਏ, ਸੱਚੀ ਇੰਨਾ ਕੰਮ ਹੁੰਦਾ ਆ, ਲਾਈਕ ਕੱਪੜੇ ਵੀ ਆਪ ਧੋਤੇ ਨਵਾਂ ਦੇਸ਼ ਵੀ ਆਪ ਦੇਖਿਆ। ਯੂਨੀਵਰਸਿਟੀ ਵੀ ਆਪ ਆ ਕੱਲੇ ਜਦੋਂ ਤੁਹਾਡੇ ਆਸ-ਪਾਸ ਸਾਡਾ ਕੋਈ ਆਪਣਾ ਨਹੀਂ ਹੁੰਦਾ, ਤਾਂ ਤੁਸੀਂ ਇਕੱਲੇ ਆਉਂਦੇ ਉ 'ਤੇ ਆਓ ਫੀਟ ਹੁੰਦੇ ਹੋ ਨਾ, ਤਾਂ ਤੁਹਾਨੂੰ ਉਦੋਂ ਜ਼ਿੰਦਗੀ ਪਤਾ ਲੱਗਦੀ ਹੈ ਇੱਕ ਹਾਊਸਵਾਈਫ਼ ਦੇ ਉੱਤੇ ਸਿਰਫ਼ ਆਪਣੀ ਜ਼ਿੰਮੇਵਾਰੀ ਨਹੀਂ ਹੁੰਦੀਆਂ, ਉਹਦੇ ਸਿਰ ਉਹਦੇ ਸਿਰ ਤਾਂ ਪੂਰੇ ਟੱਬਰ ਦੀ ਜ਼ਿੰਮੇਵਾਰੀ ਹੁੰਦੀ ਹੈ, ਖ਼ਾਸ ਕਰਕੇ ਇੰਡੀਅਨ ਸਨੇਰੀਓ ਤੇ
ਇਹ ਤਾਂ ਗੱਲ ਹੈਗੀ ਹਾਂ ਜੀ, ਇਸ ਗੱਲ ਨਾਲ ਤਾਂ ਮੈਂ ਵੀ ਮਨਦੀ ਹਾਂ। ਤੇ ਜਿੱਦਾਂ ਹੁਣ ਸਾਡੇ ਇਥੇ ਖੇਤੀਬਾੜੀ ਦਾ ਕੰਮ ਹੈ ਨਾ, ਤੇ ਜਿਦਾ ਹੁਣ ਝੋਨਾ ਲੱਗਦਾ ਪਿਆ ਤੇ ਮਗਰ ਜਾਣਾ ਪੈਂਦਾ ਲੇਬਰ ਵੱਲ ਦੇਖ ਦੇਖਣਾ ਪੈਂਦਾ, ਉਹਨਾਂ ਨੂੰ ਚਾਹ-ਪਾਣੀ ਟਾਈਮ ਟੂ ਟਾਈਮ ਤੇ ਸਾਰਾ ਦੇਖ ਰੱਖਣੇ ਪੈਂਦੇ। ਹੁਣ ਤਿੰਨ ਬੰਦੇ ਰੱਖੇ ਹੋਏ ਨੇ, ਤਾਂ ਉਹਨਾਂ ਤਿੰਨਾਂ ਬੰਦਿਆਂ ਦੀ ਰੋਟੀ ਬਣਦੀ ਏ ਤਿੰਨੋ ਟਾਈਮ ਬਣਦੀ ਏ ਰੋਟੀ ਉਹਨਾਂ ਦੀ ਫਿਰ ਤਾਂ ਇਹ ਵੀ ਹੈ, ਅਸੀਂ ਕਹਿੰਦੇ ਹਾਂ ਕਿ ਨਾਲ-ਨਾਲ ਥੋੜ੍ਹਾ ਵਾਕ ਵੀ ਹੋ ਜਾਂਦਾ। ਚਲੋ, ਘੁੰਮਣਾ-ਫਿਰਣਾ ਵੀ ਹੋ ਜਾਂਦਾ ਹੈ, ਡਾਕਟਰ ਵੀ ਕਹਿੰਦੇ ਹਨ ਕਿ ਘੁੰਮੋ-ਫਿਰੋ। ਉਹੀ ਕਹਿੰਦੇ ਹਨ, ਚੱਲ ਆਪਣੇ ਖੇਤ ਗੇੜਾ ਲਾ ਆਨੇ ਆ ਦੇਖ ਆਉਂਦੇ ਹਾਂ, ਘੁੰਮ-ਫਿਰ ਆਉਂਦੇ ਹਾਂ, ਨਾਲੇ ਉਹਨਾਂ ਨੂੰ ਰੋਟੀ-ਪਾਣੀ ਵੀ ਦੇ ਆਉਂਨੇ ਹਾਂ।
ਹੰਮ, ਹੰਮ, ਹੰਮ।
ਬੰਦਿਆਂ ਵਾਂਗ ਪੂਰਾ, ਯਾਨੀ ਕਿ ਬਰਾਬਰ ਦਾ ਸਾਥ ਦੇਣਾ ਪੈਂਦਾ ਹੈ, ਕਰਨਾ ਪੈਂਦਾ
ਬਿਲਕੁਲ, ਬਿਲਕੁਲ, ਇਹ ਫੈਕਟ ਹੈ, ਨਾਲੇ ਤੁਸੀਂ ਆਪਣੇ ਆਪ ਨੂੰ ਫਿਰ ਹਾਊਸ ਵਾਈਫ ਕਿਉਂ ਕਹਿੰਦੇ ਹੋ ਯੂ ਆਰ ਮੈਨੂੰ ਸਮਝ, ਤੁਹਾਡੇ ਅੰਡਰ ਛੇ ਜਣੇ ਕੰਮ ਕਰਦੇ ਆ, ਮੇਰੇ ਅੰਡਰ ਤਾ ਫਰੀਲਾਂਸਸ ਦੀ ਛੜੀ ਲੱਗੀ ਹੋਈ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰੇ ਅੰਡਰ ਕਿੰਨੇ ਬੰਦੇ ਕੰਮ ਕਰਦੇ ਹਨ। ਕਰਦੇ। ਮੈਨੂੰ ਤਾਂ ਫੋਨ 'ਤੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਪਤਾ ਲੱਗਦਾ ਕਿ ਐਨੇ ਬੰਦੇ ਕੰਮ ਕਰ ਰਹੇ ਆ।
ਨਹੀਂ ਸਾਨੂੰ ਤਾਂ ਜਾ ਕੇ ਦੇਖਣਾ ਪੈਂਦਾ। ਪੂਰੇ ਛੇ ਵਜੇ ਸਾਨੂੰ ਜਾਣਾ ਪੈਂਦਾ। ਦਸ ਵਜੇ ਤੱਕ ਸਾਡੀ ਡਿਊਟੀ ਹੁੰਦੀ ਐ ਕਿ ਉਹਨਾਂ ਦੇ ਸਿਰ 'ਤੇ ਖੜ੍ਹੇ ਹੋ ਕੇ ਕੰਮ ਦੀ ਦੇਖਭਾਲ ਕਰੀਏ। ਉਹਨਾਂ ਤੋਂ ਕੰਮ ਕਰਵਾਣਾ ਪੈਂਦਾ। ਪਤਾ ਹੁੰਦਾ ਕੀ ਉਹਨਾਂ ਨੂੰ ਪੈਸੇ ਦੇਣੇ ਆ ਜੇ ਕੰਮ ਕਰਨਗੇ ਤਾਂ ਦੇਣਾ। ਪੈਸੇ ਕਿਉਂਕਿ ਉਹ ਕੰਮ ਏਦਾਂ ਕਰਦੇ ਵੀ ਹੈ ਨੀ ਗੇ ਜਦ। ਜਦੋਂ ਤੱਕ ਅਸੀਂ ਉੱਥੇ ਖੜ੍ਹੇ ਨਾ ਹੋਈਏ, ਹੁਣ ਸਾਲ ਸਾਲ ਭਰ ਦੀ। ਫ਼ਸਲ ਹੁੰਦੀ ਐ ਹਨਾ, ਸਾਰਾ ਕੁਝ ਦੇਖਣਾ ਹੁੰਦਾ। ਪੈਸੇ, ਪੈਸਾ ਵੀ ਆਣਾ ਹੁੰਦਾ ਐ, ਖਰਚਣਾ ਵੀ ਹੁੰਦਾ ਐ, ਤੇ ਫਿਰ ਉਹ ਸਾਰਾ ਖੁਦ ਆਪ ਦੇਖਣਾ ਪੈਂਦਾ ਜਦ ਤੱਕ ਗੇੜਾ ਨਾ ਲਗਾਈਏ, ਤੇ ਤਦ ਤੱਕ ਕੰਮ ਨੀ ਹੁੰਦਾ। ਕਰਦੇ ਨੀ ਬੰਦੇ ਖੇਤ ਵਿੱਚ ਪੂਰਾ ਪ੍ਰੌਪਰ ਹਾਂਜੀ।
ਨਹੀਂ, ਫਿਰ ਤੁਸੀਂ ਬਿਜ਼ਨਸਵੁਮੈਨ ਹੋਏ ਤੁਸੀਂ ਆਪਣੇ ਆਪ ਨੂੰ ਹਾਊਸਵਾਈਫ ਕਿਉਂ ਕਹਿੰਦੇ ਓ? ਤੁਹਾਡੇ ਕੋਲ ਤੁਹਾਡੀ, ਪ੍ਰੋਪਰਟੀ ਆ ਉਹਦੇ 'ਤੇ ਬੰਦੇ ਕੰਮ ਕਰ ਰੇ ਆ ਤੁਸੀਂ ਸਾਰਾ ਉਹਨਾਂ ਨੂੰ ਮੋਨੀਟਰਾਈ। ਅ ਕਰਦੇ ਓ, ਸੁਪਰਵਾਈਜ਼ ਕਰਦੇ ਓ ਦੈਨ ਤੁਸੀਂ ਫਿਰ ਇੱਕ ਬਿਜ਼ਨਸ ਵੁਮਨ ਓ ਐਂਡ, ਆਪਣੇ ਆਪ ਨੂੰ ਕਦੀ ਛੋਟਾ ਨੀ ਮਹਿਸੂਸ ਕਰੀ ਦਾ ਸਪੈਸ਼ਲੀ। ਸਾਡੀ ਇੰਡੀਅਨ ਸੋਸਾਇਟੀ ਦੇ ਵਿੱਚ ਤਾਂ ਇਹ ਬਹੁਤ ਸਾਰੇ ਲੋਕਾਂ ਦੀ ਰੁਟੀਨ ਆ। ਦੂਜੇ ਬੰਦੇ ਨੂੰ ਕ੍ਰਿਟਿਸਾਈਜ਼ ਕਰਨਾ ਏ ਉਹਨਾਂ ਦਾ ਰੋਜਾਨਾ ਜੀਵਨ ਨਾ ਕਿ ਕਿਸੇ ਨਾ ਕਿਸੇ ਦੇ ਨੁਕਸ ਕੱਢਣੇ, ਕਿਸੇ ਨਾ ਕਿਸੇ ਨੂੰ ਕੁਛ ਕਹਿਣਾ ਪਰ ਇਹ ਸਾਡੇ 'ਤੇ ਨਿਰਭਰ ਕਰਦਾ ਐ ਕਿ ਅਸੀਂ ਉਹਨਾਂ ਲੋਕਾਂ ਦੀ ਰੂਟੀਨ ਦੀ ਜਿਆਦਾ ਪਰਵਾਹ ਫ਼ਿਕਰ ਨਾ ਕਰੀਏ ਓ ਉਹਨਾਂ ਦੀ ਆਦਤ ਬਣ ਚੁੱਕੀ ਹੋਈ ਆ।
ਤੀ ਹੁਣ ਅੱਜ ਮੈਨੂੰ ਇੰਨਾ ਹੌਂਸਲਾ ਦਿੱਤਾ ਤਾਂ ਕਿ ਮੈਨੂੰ ਆਪਣੇ ਆਪ ਨੂੰ ਬੜਾ, ਪ੍ਰਾਊਡ ਫੀਲ ਹੋ ਰਿਆ ਕਿ ਨਹੀਂ ਮੇਰੀ ਵੀ ਵੈਲਿਊ ਹੈ ਆ। ਹੈ ਨਾ ਇਨਾ ਹਾਂਜੀ।
ਤੁਸੀਂ ਜੇ ਦੇਖੋ ਮੈਨੂੰ ਏਦਾਂ ਲੱਗਦਾ ਐ ਕਿ ਅੱਜ ਕੱਲ ਨਾ ਜਿਹਦੇ ਹੱਥ ਚ ਫੋਨ ਆ ਜਿਹਦੇ ਮੋਬਾਇਲ 'ਚ ਇੰਟਰਨੈੱਟ। ਨਾ ਓ ਕੁਛ ਵੀ ਕਰ ਸਕਦਾ ਆ ਬਸ ਦੇਰ ਏਸ ਗੱਲ ਦੀ ਆ ਕਿ ਅਵੇਅਰਨੈਸ। ਨਹੀਂ ਆ ਹੁਣ ਮੇਰੀ ਰੂਟੀ ਨ ਦੀ ਹੈਬਿਟ ਦੇ ਵਿੱਚ ਜੇ ਕੋਈ ਮੈਨੂੰ ਪੁੱਛੇ ਨਾ ਕਿ ਜੇ ਤੈਨੂੰ ਫਰੀ ਟਾਈਮ ਮਿਲੇ ਤਾਂ ਤੂੰ ਕੀ ਕਰਨਾ ਚਾਹੇਗੀ। ਮੇਰੇ ਨਾਲ ਦੇ, ਕੁੜੀਆਂ ਦਾ ਜਵਾਬ ਹੁੰਦਾ ਜੀ ਮੈਨੂੰ ਜੇ ਫਰੀ ਟਾਈਮ ਮਿਲੇ ਆਪਣੀ ਰੋਜ਼ਾਨਾ ਜੀਵਨ ਦੇ ਵਿੱਚੋਂ। ਤਾਂ ਮੈਂ ਸਲੂਨ ਜਾਣਾ ਚਾਵਾਂਗੀ। ਮੈਂ ਇੱਥੇ ਘੁੰਮਣਾ ਚਾਵਾਂਗੀ। ਮੈਂ ਉੱਥੇ ਘੁੰਮਣਾ ਜਾਵਾਂਗੀ ਪਰ ਮੈਨੂੰ ਜੇ ਕੋਈ ਪੁੱਛਦਾ ਨਾ ਕਿ ਤੂੰ ਫਰੀ ਟਾਈਮ ਚ ਕਿ ਕੀ ਕਰਨਾ ਚਾਵਾਂਗੀ। ਤੇ ਮੈਂ ਕਵਾਂਗੀ ਮੈਨੂੰ ਵਕਤ ਚਾਹੀਦਾ ਮੈਂ ਲਿੰਕਡਨ ਇੱਕ ਪਲੈਟਫੋਮ ਆ। ਇੰਟਰਨੈੱਟ 'ਤੇ ਉਹਦੇ 'ਤੇ ਫਰੀ ਕੋਰਸਿਸ ਅਵੇਲੇਬਲ ਹੁੰਦੇ ਆ ਜਿਹੜੇ ਬਾਹਰਲੇ ਪ੍ਰੋਫੈਸ ਰਾ ਨੇ ਅਪਲੋਡ ਕੀਤੇ ਹੁੰਦੇ ਆ। ਮੈਂ ਕਿਹਾ ਮੈਂ ਓਸ, ਸੁਣਨਾ ਚਾਵਾਂਗੀ। ਮੈਂ ਉਸ ਮੀਡੀਅਮ ਰਾਹੀਂ ਵੱਖ-ਵੱਖ ਭਾਸ਼ਾਵਾਂ ਸਿੱਖਣਾ ਚਾਵਾਂਗੀ। - ਅੱਜ ਦੀ ਡੇਟ ਦੇ ਵਿੱਚ ਸਾਰਾ ਕੁਛ ਫਰੀ ਐ। ਇੰਟਰਨੈੱਟ 'ਤੇ ਤੁਸੀਂ ਕੋਈ ਵੀ ਚੀਜ਼ ਸਿੱਖ ਕਰ ਸਕਦਾ ਓ। ਆਇਲਸ ਕਰ ਸਕਦੇ ਓ। ਟੋਫੀਲ ਕਰ ਸਕਦੇ ਓ। ਸਪੈਨਿਜ ਜਰਮਨ ਜਿਹੜੀ ਮਰਜ਼ੀ। ਭਾਸ਼ਾ ਸਿੱਖੋ ਜੋ ਮਰਜ਼ੀ ਸਿੱਖੋ ਤੁਸੀਂ ਲਿੰਗਡਨ 'ਤੇ ਸਭ। ਸਭ ਕੁਛ ਫਰੀ ਆ ਓਥੇ ਪਰ ਸਾਡੀ। ਤਰਾਸ ਵੀ ਏ ਆ ਸਾਡੇ ਯੂਥ ਦੀ ਕੇ ਅਸੀਂ। ਅਸੀਂ ਆਪਣੀ ਰੂਟੀਨ ਦੇ ਵਿੱਚ ਨਾ ਫਜ਼ੂਲ ਦੇ ਕੰਮ ਐਡ ਕੀਤੇ ਹੋਏ ਆ।
ਹਾਂਜੀ, ਇਹ ਤੇ ਗੱਲ ਹੈਗੀ ਹਾਂਜੀ ਹਾਂਜੀ।
ਹਾਂਜੀ ਹਾਂਜੀ।
ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੁਹਾਡਾ ਐਕਸਪੀਰੀਅੰਸ ਸੁਣ ਕੇ ਤੇ ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ, ਸਰ ਬਾਏ। ਸਤਿ ਸ਼੍ਰੀ ਅਕਾਲ।